ਹਾਂਜੀ
ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ।
ਹੈਲੋ ਇੱਕ ਮਿੰਟ ਰੁਕਨਾ
ਕੀ ਹਾਲ ਜ ਮੈਂ ਕਿਹਾਿਆ
ਹਾਂਜੀ। ਹੋਰ। ਦੱਸੋ।
ਹਾਂਜੀ ਮੈਂ ਕਿਹਾ ਕੀ ਹਾਲ ਹੈ ਬਿਜ਼ੀ ਲੱਗਦੇ ਹੋ। ਮੈਨੂੰ ਲੱਗਦਾ ਪਿੱਛੋਂ ਬੜੀ ਆਵਾਜ਼ ਆ ਰਹੀ ਹ ਆਇਆ ਹੋਇਆ ਕੋਈ ਗੈਸਟ।
ਹਾਂ ਵੇਲਾ ਹੋ ਗਿਆ ਟਾਈਮ ਨਾਲ
ਅੱਛਾ ਅੱਛਾ
ਬਹੁਤ ਵਧੀਆ ਬਹੁਤ ਵਧੀਆ
ਹਾਂ ਗਰਮੀ ਕਿਵੇਂ ਚੱਲ ਰਹੀ ਤੁਹਾਡੇ ਉੱਧਰ
ਬੜੀ ਪੀ ਬੜੀ ਜਾ
ਗਰਮੀ ਨੇ ਤਾਂ ਸਵੇਰੇ ਰਾਤੀ ਕਮ
ਹਾਂ ਮੇਰੀ ਬੇਟੀ ਡ੍ਰੋਇਗ ਦਾ ਬਹੁਤ ਸ਼ੌਂਕ ਹੈ ਡ੍ਰੋਇਗ ਬਣਾ
ਅੱਛਾ
ਬੜਾ ਸਿੰਕ ਹੈ ਇਹਨੂੰ
ਤੂੰਹਾਡੀ ਆਵਾਜ਼ ਬੜੀ ਹੋਲੀ ਆ ਰਹੀ ਹੈ ਕਿੱਧਰ ਹੋ
ਮੈਂ ਰੂਮ ਚ ਹੀ ਹਾਂ
ਅੱਛ ਨਾ ਹੁਣ ਠੀਕ ਆਈ ਹੈ ਥੋੜ੍ਹੀ ਆਹ ਉਹਥ ਪਿੱਛੇ ਦੀ ਡਿਸਟਰਬੈਂਸ ਹਾਂ ਉਹ ਪਿੱਛੇ ਦੀ ਡਿਸਟਰਬੈਂਸ ਕਰਕੇ ਨਾ ਉਹ ਤੁਹਾਡੀ ਆਵਾਜ਼ ਕਤੇਰੀ ਰਹੀ ਸੀ
ਹਾਂ ਦਸੋਕੀ ਕਰ ਰਹੇ ਸੀ
ਬਸ ਥੋੜੀ ਚੀਜ਼ਾਂ ਸਾਂਭ ਰਹੀਆਂ ਤੁਹਾਨੂੰ ਪਤਾ ਬੱਚੇ ਦੁਪਹਿਰੇ ਘਰ ਹੀ ਆਉਂਦੇ ਨੇ ਫਿਰ ਘਰ ਦਾ ਉਹ ਉਲਟ ਉਲਟ ਆਉਣੇ ਹੀ ਨਾ ਘਰ
ਹਾਂ ਸਹੀ ਗੱਲ ਕੌਣ ਪਕਾਏ
ਹਾਂ
ਉਹ ਤੁਹਾਡਾ ਬਹੁਤ ਠੀਕ ਹੈ ਡੋਗੀ ਤੁਹਾਡਾ ਕੀ ਨਾਮ ਉਹਦਾ
ਹ ਸੈਮ ਸੈਮ
ਸੈਮ
ਹਾਂ ਠੀਕ ਉਹ ਵੀ
ਹੁਣ ਤੁਹਾਨੂੰ ਗਰਮੀ ਲੱਗਦੀ ਹੋਣੀ ਬੜੀ
ਹਾਂ ਬਹੁਤ ਗਰਮੀ ਉਥ ਬਹਿੰਦਾ ਹੀ ਅੰਦਰ ਏ ਸੀ ਵਿਚੇ
ਹਾਂ ਗਰਮੀ ਮਹਿਸੂਸ ਹੁੰਦੀ ਬੜੀ
ਹਾਂ ਬਹੁਤ ਜ਼ਿਆਦਾ ਮਤਲਬਨੂੰ ਪਤਾ ਲੱਗ ਨਾ ਚਦਾ ਵੀ ਏਸ ਚੱਲ ਰਿਹਾ ਹੁਣ ਸਾਰਾ ਦਿਨ ਬਾਹਰ ਬੜੇ ਐਕਟਿਵਾ ਦਿ ਨਚੇ ਮਤਲਬ ਜਿ ਸਾਡਾ ਬਾਹਰ ਬਲਾਂਡਾ ਖੁੱਲ੍ਹਿਆ ਨਾ ਅਤੇ ਉੱਥੋਂ ਹਵਾ ਕਰੋਸਿੰਗ ਆਉਂਦੀ ਜਾਂਦੀ ਰਹਿੰਦੀ ਹੈ ਤੇ ਜਦੋਂ ਇਹਨੂੰ ਬਸ ਪਤਾ ਲੱਗ ਜਾਏ ਵੀ ਏਸੀ ਚੱਲ ਰਿਹਾ ਨਾਲ ਹੀ ਆਏਗਾ ਭੂ ਐਵੇਂ ਬੰਦ ਹੋਏਗਾ ਨਾ ਤੈਨੂੰ ਵਾਰੀ ਖੁਲਦਾ ਨੀ ਟਾਈਟ ਹੁੰਦਾ ਤੇ ਐਵੇਂ ਪੰਜੇ ਮਾਰੇ ਗ ਜ਼ ਜੋਰ ਜੋੋਰ ਦੀ ਵੀ ਖੋਲੋ ਅਗਰ ਢਿੱਲਾ ਸ ਬੂ ਤੇ ਫੇਿਰ ਇਵੇਂ ਨੱਕ ਨਾਲਦੀਿਵੇਂ ਮੂੰਹ ਪਾ ਕੇ ਨਾ ਵਿੱਚ ਖੋਲ ਲੈਂਦਾ ਆਪੇ
ਅੱਛਾ
ਹਾਂ।
ਕਈ ਦੀ ਆਦਤ ਹੁੰਦੀ ਐ ਨਾ ਸੁਤੀ ਦੀ ਆਂ।
ਹੁਨੇ ਵੀ ਕੋਲ ਬੈਠਾ ਨਾ ਸੁਨਦਾ ਪੇਆ ਵੀ ਮੇਰੀ ਗੱਲ ਹੋ ਰੀ, ਕੰਨ ਖੜੇ ਨੇ ਏਦੇ।
ਅ ਇਹਨਾਂ ਨੂੰ ਜਾਨਵਰ ਨੂੰ ਬੜਾ ਪਤਾ ਹੁੰਦਾ ਕੀ ਆਪ ਗੱਲ ਕਰ
ਹਾਂ ਸਹੀ ਗ ਬਸ ਲੈਣਾ ਨੀ ਸੀ ਮ ਐਵੇਂ ਦੋ ਤਿੰਨ ਦਿਨ ਅਸਤਰ ਲਦਾ ਸੀ ਬੱਚਾ ਛੋਟਾ ਸਾ ਇੰਨਾ ਪਿਆਰ ਪੈ ਗਿਆ ਫਿਰ ਦੇਣ
ਇਹਨ ਇਹਨਾਂੰ ਗੂੜ ਪਿਆਰ ਪੈ ਜਾਂਦੇ ਸਾਨੂੰ ਪਤਾ ਸੀ ਸਾਨੂੰ ਬੜਾ ਬਣਾ ਰੋਏ ਸੀ ਸਾਡੀ ਚਲੀ ਕਿਤੇ ਫੇਿਰ ਹੁਣ ਮੇਰਾ ਬੇਟਾ ਕਹਿਦਾ ਮੰਮਾ ਸ਼ਹਿਦੀ ਗੁਰਪੁਰਬ ਤੇ ਮੈਂ ਆਰੀ ਰੱਖੀ ਦੇ ਹਮ
ਹਾਂ ਮੈਂ ਵੀ ਉਈ ਮੈਂ ਵੀ ਕਈ ਵਾਰੀ ਸੋਚਦੀ ਹਾਂ ਮੈਂ ਕਿਹਾ ਹੁਣ ਤਾਂ ਮਤਲਬ ਹੋ ਹੀ ਗਿਆ ਅੱਠ ਨੌ ਸਾਲ ਦਾ ਹੋ ਗਿਆ
ਹਾਂ
ਇਹਨਾਂ ਦੀ ਏਜ ਵੀ ਇੰਨੀ ਹੁੰਦੀ ਜ਼ਿਆਦਾ ਹੁੰਦੀ ਹੈ ਅੱਠ ਨੋ ਸਾਲ ਹੁੰਦੀ ਨਾ
ਹਾਂ, ਨਈ ਇਹਨਾਂ ਦੇ ਵੈਸੇ ਤਾਂ ਜ਼ਾਦਾ ਅਗਰ ਮਤਲਬ ਡਿਪੈਂਡ ਕਰਦਾ ਤੁਸੀਂ ਕਿਹੋ ਜੀ ਡਾਇਟ ਰੱਖੀ ਦੀ ਕਿੰਨਾ ਤੁਸੀਂ ਵਧੀਆ ਕੇਅਰ ਕਰ ਰੇ ਓ। ਮਲਬ ਚੌਦਾਂ, ਪੰਦਰਾਂ ਸਾਲ ਤੱਕਨ ਜਾਂਦੇ ਨੇ ਏਹ ਵਾਲੇ ਕੁੱਤੇ ਨਾ।
ਅੱਛਾ ਜੀ।
ਹੁੰ, ਵੈਸੇ ਹਾਲੇ ਤੇ ਸੱਤ, ਅੱਠ ਸਾਲ ਦਾ ਈ ਐ।
ਹੁੰ, ਤੁਸੀਂ ਦੱਸ ਰੇ ਸੀ ਨਾ ਕਿਚਨ ਬਾਰੇ, ਹਾਂ। ਤੁਸੀਂ ਕਿਚਨ ਬਾਰੇ ਦੱਸ ਰੇ ਸੀ ਨਾ ਕਰੋਗੀ, ਮੈਂਨੂੰ ਦੱਸ ਦੇਣਾ ਜ਼ਰੂਰੀ, ਹੈਂ।
ਨੀ ਸਟਾਟ ਤਾਂ ਵੇਖੋ ਜਦੋਂ ਤੁਸੀਂ ਕੋਗੇ ਉਦੋਂ ਕਰਵਾਵੇਂ ਛੁੱਟੀਆਂ ਤੋਂ ਬਾਦ ਕਰਾਦੋ ਕਲਾਸਿਸ ਸ਼ੁਰੂ ਹੁੰਦੀਆਂਐ।
ਅੱਛਾ, ਠੀਕ ਐ, ਹਾ ਕੋਈ ਨੀ।
ਹਾਂਜੀ।
ਕੋਈ ਗੱਲ ਨੀ, ਮੈਂ ਦੱਸ ਦਾਂਗੀ ਤੁਹਾਨੂੰ ਘਰ ਆ ਕੇ ਨਾ।
ਹਾਂਜੀ-ਹਾਂਜੀ।
ਕੁਛ ਪੜ ਤਾ ਲੈਂਦਾ ਤ ਨੀ ਐ ਮੇਰੇ ਕੋਲ ਪੜ ਲੈਂਦਾ, ਲੇਕਿਨ ਹੁਨ ਜਿੱਦਾ ਕੰਮ ਐ ਨਾ ਮੇਰਾ, ਤੇ ਫੇਰ ਉਹਦੇ ਕਰਕੇ ਜਿਵੇਂ ਉਹ ਸਟਿਚਿੰਗ ਵੀ ਕਰਨੀ ਪੈਂਦੀ ਐ, ਤੇ ਫੇਰ ਉਸ ਕਰਕੇ ਨਾ ਏਹ ਲੋਗ ਪੜਾਨਾ ਥੋੜੇ ਟਾਈਮਿੰਗ ਦੀ ਸ਼ੋਰਟਏਜ ਐ।
ਹਾਂ, ਨੀ ਐ ਤੇ ਹੈ, ਬ ਦੇਖੋ ਟਿਊਸ਼ਨ ਪੜਾਣਾ ਫੇਰ ਬੱਚੇ ਨੂੰ ਸਿਰਫ ਪੜ੍ਹਾਈ ਵਿੱਚ ਈ ਮਤਲਬ ਪੂਰਾ ਖੁਦ ਨੂੰ ਵੀ ਲੱਗਨਾ ਪੈਂਦਾਐ।
ਲੱਗਨਾ ਪੈਂਦਾ।
ਹਾਂ, ਬੱਚੇ ਨਾਲ ਬੱਚਾ ਬਨਨਾ ਪੈਂਦਾ ਪੂਰਾ।
ਜੇ ਮੈਂ ਤੇ ਜਿਹੜਾ ਵੀ ਧਿਆਨ ਨਾ ਦਾ ਨਾ, ਫੇਰ ਏਹ ਨੀ ਧਿਆਨ ਦਿੰਦਾ ਆਪਣੇ ਆਪ ਤੇ ਬਿਲਕੁਲ ਵੀ। ਫੇਰ ਇਗਨੋਰ ਮੰਮਾ ਤੋ ਦੇਖ ਨੀ ਰੀ। ਕਯਾ ਕਰਨਾ ਪਡ ਕੇ।
ਹਾਂ ਬਿਲਕੁਲ ਸਈ ਕਯਾ। ਕੋਈ ਨੀ ਤੁਸੀਂ, ਜਦੋਂ ਵੀ ਤੁਸੀਂ ਆਨਾ ਹੋਏ ਤੁਸੀਂ ਆ ਜਓ ਘਾਰ।
ਕੋਈ ਨੀ-ਕੋਈ ਨੀ।
ਤੇ ਦੋ ਤਿੰਨ ਦਿਨ ਜਿਵੇਂ ਤੁਹਾਨੂੰ ਠੀਕ ਲੱਗੇ। ਇੱਕ ਵਾਰੀ ਵੇਖ ਲਿਓ ਅਗਰ ਠੀਕ ਤੁਹਾਨੂੰ ਲੱਗਦਾ ਬੀ ਮਾ ਠੀਕ ਪੜ ਰਿਹਾ, ਠੀਕ ਚੱਲ ਰਿਹਾ। ਹਾਂਜੀ-ਹਾਂਜੀ, ਹੋਰ ਦੱਸੋ।
ਪੁੱਛਿਆ ਸੀ ਪਰ ਓ ਟੂਇਸ਼ਨ ਮੈਨੂੰ ਮਨਾ ਕਰ ਰੇ ਸੀ। ਹੈ ਸੀ ਤੁਹਾਡੇ ਮੇਰੀ ਨੋ ਦੀਆਂ ਨੇ।
ਅੱਛਾ-ਅੱਛਾ।
ਅ, ਹਾਂ। ਪਤਾ ਹੋਣਾ ਤੁਹਾਨੂੰ ਤੁਹਾਡੇ ਬੇਬੀ ਮਾਮੀ ਦੇ ਦਰਾਨੇ ਜਟਾਨੀ ਦੀ ਕੁੜੀ। ਨ ਸਰੀ
ਮੇਰੀ ਕਿਹਨਾਂ ਦਿਨੂੰ
ਦੇਨ ਹ ਦੇ ਚ ਟੈ ਦਿ ਨੂੰ ਉਹ ਨ ਅਮਨ
ਹਾ ਅੱਛਾ-ਅੱਛਾ, ਹਾਂਜੀ-ਹਾਂਜੀ। ਅੱਛਾ, ਮੇਰੀ ਪੁਆ ਲੱਗਦੇ ਓ ਨਾ।
ਅ ਆਂ, ਹਾਂ ਤਾਡੇ ਪੁਆ ਜੀ, ਇਕ ਤੇ ਦੂਰ ਬੜਾਏ।
ਉਹ ਤਾ ਮੈਨੂੰ ਲੱਗਦਾ ਵੱਡੀ ਕਲਾਸਿਸ ਨੂੰ ਟੀਚ ਕਰਦੇ ਨੇ।
ਵੀ ਕਰਦੇ ਨੇ ਪੜਾਨਦੇ, ਛੋਟਿਆਂ ਨੂੰ ਵੀ ਪੜ੍ਹਾ ਦਿੰਦੇ ਨੇ ਜੇ ਬੱਚੇ ਆ ਜਾਨ ਤੇ। ਪਰ ਉਹ ਇਨਾ ਦੂਰ ਦਾ ਹੈ ਮੈਨੂੰ, ਦੂਰ ਬੜਾਏ।
ਹੁੰ, ਏ
ਛੱਡਨ ਜਾਨਾ ਲੈਨ ਜਾਨਾ ਬੜਾ ਮੁਸ਼ਕਲ ਏ।
ਨਈ ਸ਼ੁਰੂ ਤੋਂ ਮੈਂ ਕਰਨੀ ਐ ਕਲਾਸਿਸ, ਬਸ ਪਤਾ ਕੀ ਇੱਕ ਤਾਂ ਇਹ ਬੜਾ ਰੋਲ ਐ, ਮਤਲਬ ਹਰ ਘਰ ਐਚ ਟਊਸ਼ਨ ਆਲੀ ਹੇਗੀ।
ਸਹੀ ਕਹਿ ਰਹੇ ਬਿਲਕੁਲ ਸਹੀ ਕਹਿ ਰਹੇ ਹੋ ਉਹ ਸਾਡੇ ਇੱਧਰ ਤੇ ਇੰਨਾ ਸਕੋਪ ਵੀ ਨੀ ਹੈ ਮੈਂ ਦੇਖਿਆ ਟਿਊਸ਼ਨ ਦਾ ਹੁਣ ਜਿਵੇਂ ਸਾਡੇ ਸ਼ਹਿਰ ਚ ਇੰਨਾ ਜ਼ਿਆਦਾ ਮੇਰੇ ਹੁਣ ਕਜ਼ਨ ਸਿਸਟਰ ਹੈਗੇ ਉਹਨਾਂ ਦੇ ਬੱਚੇ ਫਸਟਡ ਪੜਦੇ ਤੇ ਉਹ ਨੇ ਟਿਊਸ਼ਨ ਲਗਾਈਆਂ ਹੋਈਆਂ ਕਿੰਦੀ ਅਸੀਂ ਟਵੰਟੀ ਫਾਈਵ
ਹਾਂ ਹੁੰਦੇ ਦੇਖੋ ਫੇਰ ਉਹ ਪਤਾ ਹੈ ਕੀ ਸਕੂਲ ਦਾ ਹਿਸਾਬ ਪੈ ਜਾਂਦਾ ਹੈ ਕੁਛ ਬੱਚਾ ਮਤਲਬ ਕਿਹੋ ਜਿਹਾ ਪੜ੍ਹ ਰਿਹਾ ਬੱਚੇ ਨੂੰ ਕਿੰਨਾ ਮਤਲਬ ਇੱਕ ਤਾਂ ਹੁੰਦਾ ਨਾ ਬੱਚਾ ਨੋਰਮਲ ਚੱਲ ਰਿਹਾ ਕਿ ਹਾਂਣੂੰ ਸਿਰਫ ਰਿਵਾਈਜ਼ ਕਰਾਣਾ ਉਹਦਾ ਬੱਚੇ ਨੇ ਪੂਰਾ ਟਾਈਮ ਦੇਣਾ
ਹਾਂ
ਬੱਚਾ ਜਿਵੇਂ ਹੁੰਦਾ ਖੁਦ ਤੋਂ ਨਹੀਂ ਪੜ੍ਹਣਾ ਉਹ ਨੂੰ ਪੂਰਾ ਟਾਈਮ ਦੇਣਾ ਪੈਂਦਾ ਇੱਕ ਇੱਕ ਲਾਈਨ ਸਮਝਾ ਕੇ ਲਰਨ ਕਰਾਉਣੀ ਪੈਂਦੀ ਪਰ ਉਸ ਹਿਸਾਬ ਨਾਲ ਬੱਚ ਬੱਚੇ ਨੂੰ ਓਬਜ਼ਰਵ ਕਰਕੇ ਮੰਗਦੀਆਂ ਨੇ
ਮੰਗਦੀਆਂ ਹਾਂਜੀ ਹਾਂ ਹਾਂਜੀ
ਹਾਂਜੀ
ਮੈਂ ਮੈਂ ਉਹ ਸੁ ਹੁਣ ਕਹਿ ਰ ਪੱਚੀ ਸੌ ਤਿੰਨ ਹਜ਼ਾਰ ਦੇ ਕੁਦ ਮੰੰਥ ਦੇਣਾ ਪੈਂਦਾ
ਨਹੀਂ ਹੈ ਵੀ ਬਾਹਰ ਦੇ ਉੱਥੇ ਤਾਂ ਹੈਗੀ ਹੈ ਦਿੱਲੀ ਮੇਰੀ ਭੂਆ ਵੀ ਰਹਿੰਦੇ ਨੇ ਨਾ ਅਤੇ ਉਹਨਾਂ ਦੀ ਵੀ ਅੱਗ ਪੋਤਰੀ ਆਦੀ ਹੈ ਅਤੇ ਉਹ ਵੀ ਮਤਲਬ ਬਾਰ੍ਹਾਂ ਸੌ ਰੁਪਏ ਫੀਸ ਦੇ ਨਾਲ ਹੈ ਫਸਟ ਸੈਕਿੰਡ ਚੇਗੇਓ ਮੈਂਸ ਨੇ
ਅੱਛਾ ਉਹੀ ਨਾ ਬਸ ਬਾਕ ਫੀਸਾਂ ਦਾ ਹੀ ਆ ਇਹਨਾਂ ਨੂੰ ਕਹਿੰਦੀ ਹਾਲੇ ਮੇਰਾ ਬੇਟਾ ਸੈਕਿੰਡ ਚ ਪੜ੍ਹਦਾ ਤੇ ਪੱਚੀ ਸੌ ਰੁਪਏ ਕਿਨ ਜਲ ਦਿੰਦੇ ਹਾਂ ਸ਼ਹਿਰ ਦਾ ਪ੍ਰੋਡਕਟ ਪੈ ਜਾਂਦਾ ਹਾਂਜੀ
ਸਕੂਲ ਤਾਂ ਜਿਵੇਂ ਬੋਰਡ ਹੁੰਦੀ ਹੈ ਸੀ ਬੀ ਐੱਸ ਹਨਾ ਐਵੇਂ ਐਵੇਂ ਬੋਰਡਸ ਦਾ ਫ਼ਰਕ ਪੈ ਜਾਂਦਾ ਕੁਛ
ਤੁਹਾਡੀ ਡਿਗਰੀ ਯਮੁਨਾ ਨਗਰ ਯਮੁਾਨਗਰ ਵੀ ਇੰਨੀ ਹੈ ਫੀਸ ਮੜਰੇ ਨੋਨ ਰਹਿੰਦੇ ਨਾ ਉਹਨਾਂ ਨੇ ਮੈਨੂੰ ਦੱਸਿਆ ਸੀ ਉਹ ਕਹਿੰਦੇਡ ਹਮ ਤੋਂ ਇਤਨੀ ਫੀਸ ਦਿੱਤੇ ਆ ਜੀ ਮਹੀਨੇ
ਹਹੋ ਫਿਰ ਉਹ ਪਤਾ ਹੀ ਅੰਮਾ ਨਗਰ ਜੀ ਹਣ ਥੋੜਾ ਜਿ ਸ਼ਹਿਰ ਮਤਲਬ ਥੋੜਾ ਹਾਈ ਮਤਲਬ ਹੋ ਗਿਆ ਨਾ ਥੜਾ ਜਿ ਮਤਲਬ ਤੇ ਮਤਲਬ ਸ਼ਹਿਰ ਹੋ ਗਿਆ ਹੁਣ ਯਮੁਨਾਾਨਗਰ ਨਾ ਟਿਊਸ਼ਨ ਨ ਹੋਦੇ ਯਮਨਾ ਨਗਰ ਜਿਵੇਂਸੀਂ ਜਿਵੇਂ ਘਰਿਊਸ਼ਨਸਿੰਦੇ ਹਾਂ ਯਮਨਾ ਨਗਰ ਉੱਥ ਘਰ ਘਰ ਨ ਹੁੰਦੇ ਉਥ ਕੋ ਕੋਚਿੰਗ ਸੈਂਟਰ ਬਣੇ ਦੇ ਨੇ
ਸੈਂਟਰ ਬਣ ਗਿਆ
ਇਕੱਠੇ ਸਾਲ ਦੀ ਫੀਸਾਂ ਲੈਂਦੇ ਫਿਰਰ ਉਹ ਫਿਰ ਉਹ ਉਸ ਹਿਸਾਬ ਨਾਲ ਨਾ ਡਿਵਾਈਡ ਕਰਦੇ ਮੰਥ ਚ
ਹਾਂ ਸਹੀ ਤ ਹਾਂਜੀ ਹਾਂਜੀ ਹਾਂ ਉੱਥੇ ਸਾਰਾ ਹੋ ਜਾਂਦਾ ਦਾ ਪੂਰਾ ਉਹ ਕਰ ਲੈਂਦੇ ਨਾ ਸਾਲ ਦਾ ਇੱਕ ਉਹ ਐਗਰੀਮੈਂਟ ਕਰ ਲੈਂਦੇ ਨੇ ਬਈ ਇਨਾ ਪੈ
ਬਿਲਕੁਲ -ਬਿਲਕੁਲ।
ਮੇਰੀ ਉਹ ਕਹਿੰਦੇ ਹੁਣੇ ਮੇਰੀ ਫਰੈਂਡ ਆਈ ਹੋਈ ਹੈ ਨਾ ਉੱਥੇ ਚੰਡੀਗੜ੍ਹ ਜੋਬ ਕਰਦੀ ਆ ਉਹ ਤੇ ਆਹੀ ਹੋਈ ਆ ਹੁਣ ਅੱਜ ਸੱਚ ਦੇ ਘਰ ਤੇ ਉਹ ਵੀ ਮੈਂੂੰ ਦੱਸਦੀਦੀ ਦੀਦੀ ਹਮ ਜੈਸੇ ਹ ਪ ਮੈਂ ਪਹਿਲੇ ਕ੍ਰਮਸ ਪੜ੍ਹਾਤੀ ਸੀੀ ਉਹਦੀ ਜੋ ਬੱਚੀ ਲੱਗ ਗਈ ਚੰਡੀਗੜ੍ਹ ਅਦੀ ਸਤਾਈ ਜੀ ਰਹਿੰਦੇ ਸੀ ਕੱਲੇ ਉਹਨਾਂ ਕੋਲ ਰਹਿਣ ਲੱਗ ਗਏ ਹੋਣਾ ਤੇ ਕੰਿੰਰੀ ਦੀਦੀ ਪੇ ਟਿਊਸ਼ਨ ਪੜ੍ਹਾਤੀ ਸੀ ਇੱਕ ਤਾਂ ਸਿਰ ਖਪਾਈ ਥੀ ਬੱਚੋ ਕੇ ਸਾਥ ਬ ਪੇਰੈਂਟ ਫੀ ਸੀ ਬ ਤੇ ਮਤਲਬ ਕੰਮ ਦੇਤੇ ਬਹੁਤ ਕੰਦੇਓ ਮੈਂ ਸਾਡੇ ਸਾਈਡ ਆਪੇ ਜਾ ਕੇ ਤੇ ਕਹਿੰਦੀ ਫੇ ਕੀ ਕਹਿੰਦਾ ਨੀ ਆਪੇ ਇ ਤੇ ਨੀ ਇਹ ਤੇ ਕਹਿੰਦੀ ਉੱਥੇ ਹੁਣ ਮੇਰੀ ਭਣੇਵੀ ਪੜ੍ਹਦੀ ਵੀ ਮੇਰੀ ਭੈਣ ਦੀ ਕੁੜੀ ਤੇ ਕਹਿੰਦੇ ਉੱਥੇ ਇਸ ਤ ਹੀ ਇੰਨੀ ਜ਼ਿਆਦਾ ਹੈਗੀ ਕਹਿੰਦੀ ਪੰਦਰਾਂ ਪੰਦਰਾਂ ਸੌ ਰੁਪਏ ਇਕ ਸਬਜੈਕਟ ਦੇ ਪੰਦਰਾਂ ਪੰਦਰਾਂ ਸੌ ਰੁਪ ਦਿੰਦੇ ਅਸੀ ਚੰਡੀਗੜ੍ਹ ਚ
ਬਸ ਉਹੀ ਤਾਂ ਮੈਂ ਤੁਹਾਨੂੰ ਗੱਲ ਕਹਿ ਰਹੀ ਨਾ ਸ਼ਹਿਰ- ਸ਼ਹਿਰ ਤੱਕ ਪੈ ਜਾਂਦਾ
ਹਾਂ ਕੁਛ ਕਹਿੰਦੀ, ਐਜੂਕੇਸ਼ਨ ਦਾ ਬੜਾ ਫਰਕ ਹੈਗਾ ਕਹਿੰਦੀ ਜਿਹੜਾ ਇੰਗਲਿਸ਼ ਦੇ ਤੇ ਨਾ ਬੜਾ ਜ਼ਿਆਦਾ ਉਹ ਕਰਦੇ ਨੇ, ਐਫਰਟਸ ਡਾਲਦੇ ਅ ਚੰਡੀਗੜ੍ਹ ਚ
ਹਾਂਜੀ ਬਿਲਕੁਲ- ਬਿਲਕੁਲ
ਹਾਂ ਕਹਿੰਦੀ ਹਾਂ ਇੱਥੇ ਤਾਂ ਕੋਈ ਨੀ ਬੋਲਦਾ ਆਪਸ ਵਿੱਚ ਕਹਿੰਦੇ ਉਥੇ ਬੱਚੇ ਵੀ ਬੋਲਦੇ ਪੇਰੈਂਟਸ ਨਾਲ ਇੰਗਲਿਸ਼ ਵਿੱਚ ਗੱਲ ਕਰੋ
ਬਿਲਕੁਲ ਫਿਰ ਤਾਂ ਹੀ ਫਿਰ ਬੱਚੇ ਨੂੰ ਆਦਤ ਪੈਂਦੀ ਨਾ ਕਿ ਹਾਂ ਅੰਦਰ ਬਾਹਰ ਜਾ ਕੇ ਥੋੜ੍ਹਾ ਜਿਹਾ ਬੱਚਾ ਮਤਲਬ ਸਹੀ ਗੱਲ ਜਿਵੇਂ ਸਾਡੇ ਵਰਗੇ ਜਿਵੇਂ ਸਾਡੀ ਮਦਰ ਟੰਗ ਦੇਖੋ ਪੰਜਾਬੀ ਹੈਗੀ ਸਾਡੇ ਪੰਜਾਬੀ ਨਿਕਲਦੀ, ਅੱਗੋਂ ਸਾਡੇ ਬੱਚੇ ਵੀ ਫਿਰ ਪੰਜਾਬੀ ਬੋਲਦੇ ਨੇ ਸਾਡੇ ਨਾਲ ਬੱਚੇ ਦੋ ਤੀਨ ਵਰਡ ਵੀ ਅਗਰ ਯੂ ਕਰੀਏ ਨਾ ਬੱਚਿਆਂ ਦੇ ਇੰਗਲਿਸ਼ ਦੇ ਫਿਰ ਉਹਨਾਂ ਨੂੰ ਵੀ ਹੈਬਿਟ ਪੈਂਦੀ ਹੈ। ਵੀ ਹਾਂ, ਮੰਮਾ- ਮੰਮਾ ਜਿਵੇਂ ਪਾਣੀ ਨੂੰ ਨਾ ਕਹਿ ਕੇ ਮੰਮਾ ਵਾਟਰ ਦਿਓ ਹਨਾ ਇੱਦਾਂ ਇੱਦਾਂ
ਇੰਨੀ ਛੋਟੇ -ਛੋਟੇ ਸਟੈੰਸ ਬੱਚਾ ਬੋਲਦੇ ਨਾ ਵਿੱਚ ਛੋਟੇ ਛੋਟੇ ਵਰਡ ਵੀ ਤਾਂ ਵੀ ਸਹੀ ਗੱਲ ਆ।
ਬਹੁ ਮਤਲਬ ਦੇਖੋ ਐਵੇਂ ਲੱਗਦਾ ਵੀ ਹਾਂ ਵੀ ਬੱਚੇ ਦੀ ਇੱਕ ਸੁਸਾਇਟੀ ਹੈ ਵ ਐਵੇਂ ਲੱਗਦਾ, ਅਗਰ ਬੱਚਾ ਜਿਵੇਂ ਬਾਹਰ ਕਿੱਥੇ ਅੰਦਰ ਬਾਹਰ ਹੁੰਦਾ ਵੀ ਕਿੱਥੇ ਫਿਰ ਪਤਾ ਲੱਗਦਾ ਵੀ ਹਾਂ ਬੱਚੇ ਨੂੰ ਮੈਨਰਸ ਹੈ ਨੇ ਸੁਸਾਇਟੀ ਹੈ। ਬਾਕੀ ਐਸੀ ਗੱਲ ਨੀ ਸਾਨੂੰ ਆਪਣੀ ਮਦਰ ਟੰਗ ਵੀ ਨਹੀ ਭੁੱਲਣੀ ਚਾਹੀਦੀ ਪੰਜਾਬੀ
ਉਹ ਤੇ ਹਾਂ ਉਹ ਤਾਂ ਪਤਾ ਹੀ ਹੈ ਹਾਂ ਉਹ ਤਾਂ ਪਤਾ ਹੀ ਹੈ ਪਰ ਨਹੀਂ ਜਿੱਦਾਂ ਹੁਣ ਉਹ ਕੀ ਕਹਿੰਦੇ ਹੁਣ ਅਗੇ -ਅੱਗੇ ਜਾ ਕੇ ਅਹ ਚੱਲਦੀ ਹੀ ਇੰਗਲਿਸ਼ ਪਈ ਹੈ ਬੱਚਾ ਬਾਹਰ ਜਾ ਰਿਹਾ, ਕਿੰਨਾ ਬੱਚਾ ਬਾਹਰ ਜਾ ਰਿਹਾ, ਹਰ ਘਰ ਚ ਬੱਚਾ ਬਾਹਰ ਜਾ ਰਿਹਾ
ਚਲੋ ਠੀਕ ਆ ਫਿਰ ਕਰਿਓ ਫੋਨ ਹੈ, ਹਾਂ ਠੀਕ ਹੈ ਓਕੇ ਜੀ ਸਤਿ ਸ਼੍ਰੀ ਅਕਾਲ